ਹੈਲੋ।
ਹੈਲੋ ਜੀ।
ਹਾਂਜੀ ਸਤਿ ਸ੍ਰੀ ਅਕਾਲ ਬਸ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ।
ਬਸ ਵਧੀਆ ਹੋਰ ਕੁਛ ਨੀ ਮੈਂ ਸੋਚਹੀ ਸੀ ਮੈਂ ਕਿਹਾ ਚਲੋ ਕਾਲ ਕਰਦੀ ਹਾਂ ਮੈ ਪੁੱਛਦੀ ਹ ਕਿ ਤੁਸੀਂ ਮਤਲਬ ਕਿਵੇਂ ਅ ਤੁਸੀਂ। ਅੱਜ ਕੱਲ੍ਹ ਜੋ ਚੱਲੇ ਹੋ ਨਾ ਆਪਣੀ ਸਟੱਡੀਜ਼ ਲਈ ਬਾਹਰ।
ਹਾਂ।
ਮੈਂ ਪੁੱਛ ਰਹੀ ਸੀ ਕਿ ਮੈਂ ਅਰੇਂਜ ਕਿੱਦਾਂ ਮਤਲਬ ਕਿੱਦਾਂ ਕੀਤਾ ਤੁਸੀਂ ਮੇਰੀ ਵੀ ਮਤਲਬ
ਹੋਈਏ।
ਮੈਂ ਮੈਂ ਕਿਹਾ ਪੁੱਛਣਾ ਸੀ ਕਿਵੇਂ ਤੁਸੀਂ ਅਰੇਂਜ ਮਤਲਬ ਸਾਰਾ ਕਿਵੇਂ ਸਾਡੀ ਤੁਹਾਡੀ ਸਕੋਲਰਸ਼ਿਪ ਵਗੈਰਾ ਵੀ ਲੱਗੀ ਹੋਏਗੀ। ਔਰ ਮੇਰੀ ਬੇਟੀ ਨੇ ਅਗਲੇ ਸਾਲ ਜਾਣਾ ਨਾ ਤੇ ਮੈਂ ਕਿਹਾ ਚੱਲ ਮੈਂ ਪੁੱਛਦੀ ਹਾਂ।
ਹਾਂਜੀ। ਉਹ ਨਾ ਮੈਂ। ਕਿੰਦੇ ਆ ਦਿੱਤਾ ਸੀ।
ਅੱਛਾ ਸੀਟੀ ਦਾ ਮਤਲਬ ਜਿੜਾ।
ਤੁਹਾਡਾ ਇੱਕ ਨਾ ਸਾਡਾ ਆਪਣਾ ਇੱਕ ਹੁੰਦਾ ਏ ਸੀ ਯੂ ਦਾ ਪੇਪਰ ਹੁੰਦਾ ਜਿਦਾਂ ਹੁੰਦਾ ਕੋਮਨ ਯੂਨੀਵਰਸਿਟੀ ਐਤਰਾਂਸ ਟੇਸਟ ਉਹ ਯੂ ਜੀ ਦਾ ਵੀ ਹੁੰਦਾ। ਪੀਜੀ ਦਾ ਵੀ ਹੁੰਦਾ ਤੁਸੀਂ ਕਿਸ ਚ ਵੀ ਦੇ ਸਕਦੇ ਹੋ।
ਅੱਛਾ
ਤੇ ਮਿਰਥੇ ਆਏ ਸੀ।
ਅੱਛਾ।
ਤੁਹਾਨੂੰ ਆਵਾਜ਼ ਆ ਰਹੀ ਮੇਰੀ।
ਮਤਲਬ ਹੁੰਦਾ ਹੁੰਦਾ ਜਿਵੇਂ ਐਮਸੀਕਿਊ ਟਾਈਪ ਹੀ ਹੈ।
ਟਾਰੀਏ
ਬਹੁਤ ਜ਼ਿਆਦਾ ਘਟ ਆ ਰਹੀ ਹੈ।
ਹਾਂ, ਹੁਣ ਕੀਕ ਆ ਰਹੀ ਏ।
ਹਾਂ, ਮੈਂ ਕਹਿ ਰਹੀ ਸੀ ਕਿਵੇਂ ਆਪਾਂ ਮ ਸੀ ਵਗੈਰਾ ਚ ਹੀ ਹੁੰਦਾ ਸਾਰਾ ਪੇਪਰ।
ਹਾਂ- ਹਾਂ ਐਮ ਸੀਕੂ। ਕੁਛ ਔਨਲਾਈਨ ਹੀ ਹੁੰਦਾ ਪੇਪਰ ਸਾਡਾ ਸਾਡਾ ਪੇਪਰ ਔਫਲਾਈਨ ਹੁੰਦਾ ਹੈ।
ਅੱਛਾ ਮਤਲਬ ਤੁਹਾਨੂੰ ਖੁਦ ਆਉਂਦਾ ਘਰ ਪੇਪਰ ਜਾਂ ਔਨਲਾਈਨ ਹੁੰਦਾ ਹੈ।
ਉਹੋ ਕਹਿੰਦੀ ਤੇ ਪਈਆਂ ਔਨਲਾਈਨ ਹੁੰਦਾ ਮਤਲਬ ਕੀ ਕੀ ਦਿੱਤਾ ਜਾਏਗਾ।
ਅੱਛਾ।
ਤੁਹਾਡੀ ਆਵਾਜ਼ ਪਤਾ ਨੀ ਕਿਉ ਬਾਰ ਬਾਰ ਘੱਟ ਹੋਈ ਜਾ ਰਹੀ ਹੈ।
ਹੋ
ਹੈਲੋ
ਹੈਲੋ
ਆਂਦੀ ਪਈ ਐ ਅਵਾਜ।
ਹਾਂ ਤੁਹਾਡੀ ਤਾਂ ਆ ਰਹੀ ਹੈ।
ਤੁਸੀਂ ਥੋੜ੍ਹਾ ਮਤਲਬ ਥੋੜ੍ਹਾ ਨਾ ਤੁਸੀਂ ਮਾਈਕ ਦੇ ਕੋਲ ਜਾ ਕੇ ਬੋਲੋ ਤੁਹਾਡੀ ਨਾ ਮਾਈ ਥੋੜ੍ਹੀ ਘੱਟ ਆ ਰੀ ਅ।
ਠੀਕ ਹੈ, ਹੁਣ ਆਈ
ਹਾਂ, ਹੁਣ ਆਈ।
ਹਾਂ ਤੇ ਮੈਂ ਕਹਿ ਰਹੀ ਸੀ, ਅੱਛਾ ਓਨਲਾਈਨ ਹੁੰਦਾ ਤੁਹਾਡਾ ਪੇਪਰ ਫਿਰ ਮਤਲਬ ਕਿੰਨੇ ਦਿਨਾਂ ਚ ਰਿਜਲਟ ਆ ਜਾਂਦਾ ਉਹਦਾ
ਇਏਦਾਂ ਮਹੀਨੇ ਦੇ ਅੰਦਰ ਆ ਜਾਂਦਾ।
ਅੱਛਾ। ਚਲੋ ਵਧੀਆ ਮਤਲਬ ਤੁਹਾਡਾ ਹੋ ਗਿਆ ਨਾ ਹੁਣ।
ਮਹੀਨੇ ਦੇ ਅੰਦਰ ਹਾਂ ਮੇਰਾ ਫਿਰ ਨੰਬਰ ਅੱਛੇ ਆਏ ਸੀ ਤੇ ਮੈਨੂੰ ਸਕੋਲਰਸ਼ਿਪ ਮਿਲ ਗਈ ਸੀ ਮੈਨੂੰ ਨਾ। ਫਿਫਟੀ ਫਾਈਵ ਪਰਸੈਂਟ ਸਕਾਲਰਸ਼ਿਪ ਮਿਲਦੀ ਐ।
ਓਕੇ ਓਕੇ, ਅੱਛਾ
ਨਾ ਜੀ ਤੇ ਜੇ ਤੱਕ ਦਾ ਕੋਰਸ ਪੈਣਾ ਸੀ ਉੱਥੇ ਸਾਨੂੰ ਕੱਟ ਦਾ ਫੈਦਾ ਪਾਇਆ ਏ
ਹਾਂ, ਇਹ ਤੇ ਹੈ ਹੁਣ ਮਤਲਬ ਤੁਸੀਂ ਕਰ ਕੀ ਕਰਨਾ ਕੀ ਸੀ ਪਾਇਓ। ਬਾਇੋਗ੍ਰਫੀ
ਬ ਬੀੈ ਬਾਊ ਇਨਫੋਰਮੈਟਿਕ।
ਅੱਛਾ- ਅੱਛਾ।
ਤਾਡੀ ਫੇਰ ਵਾਜ਼ ਘੱਟ ਹੋ ਗਈ ਏ।
ਹੁਣ ਦੇਖੋ ਹੁਣ
ਹੁਨ-ਹੁਨ ਅੱਛੀ ਆ ਰਹੀ ਏ।
ਮੈਂ ਫੇਰ ਮਾਇਕ ਦੇ ਬਿਲਕੁਲ ਮੂੰਹ ਲਗਾ ਕੇ ਵੀ ਬੋਲ ਰਹੀ ਆ ਨਾ
ਹਾਂ, ਹੁਨ ਤੁਹਾਡੇ- ਉਹ ਤੁਹਾਡੇ ਫੋਨ ਦੇ ਮਾਇਕੇ ਚ ਦਿੱਕਤ ਆ ਗਈ
ਹਾਂ, ਉਹ ਨਾ ਓਦੇ 'ਚ ਹੋਣੀ ਏ ਦਿੱਕਤ।
ਹੂੰ। ਹੁਣ ਤੁਸੀਂ ਜਿਵੇਂ ਮਾਈਕ ਦੇ ਕੋਲ ਆ ਕੇ ਬੋਲ ਰਹੇ ਹੋ ਨਾ ਤਾਂ ਫੇਰ ਸਹੀ ਸੁਣਾਈ ਦੇ ਰਿਹਾ।
ਅੱਛਾ - ਅੱਛਾ ਠੀਕ ਐ, ਤੇ ਬਸ ਮੈਂ ਪੁ- ਪੁੱਛਣਾ ਸੀ, ਕਿ ਜਿਵੇਂ ਹੁਣ ਆਪਾਂ ਇਹਨੂੰ ਆਪਾਂ ਕਰਦੇ ਹ ਪੇਪਰ ਓਨਲਾਈਨ ਹੁੰਦਾ ਤੇ ਮਤਲਬ ਖੁਦ ਐਮ ਸੀਕਊਜ਼ ਵਗੈਰਾ ਆਪਾਂ ਕਰ ਦਿੰਦੇ ਆ ਤੇ, ਇਸ ਤੋਂ ਬਾੱਦ ਹੁਣ ਜਿਵੇਂ, ਸਾਨੂੰ ਚਾਹੀਦਾ ਹੈ ਕਿ ਆਪਾਂ ਉਹਦੀ ਕੋਰਸਿਸ ਸਿਲੈਕਟ ਕਰਨੇ ਆ ਅਤੇ ਮਤਲਬ ਉਹ ਖੁਦ ਹੀ ਆਪਾਂ ਭਰਦੇ ਹਾਂ ਫੋਮ ਵਗੈਰਾ।
ਦੇਖੋ ਇਹ ਫੋਮ ਨਿਕਲਦੇ ਆ ਜਨਵਰੀ 'ਚ ਨਿਕਲਦੇ ਆ ਇਹਦੇ ਫੋਮ। ਠੀਕ ਹੈ, ਜਨਵਰੀ ਤੁਸੀਂ ਆਪਣੇ ਇਹਦੇ ਫੋਰਮ ਭਰ ਦੋ, ਫੋਮ ਭਰਨ ਨੂੰ ਤੁਹਾਡਾ ਐਡਮਿਟ ਕਾਰਡ ਆਉਂਦਾ ਏ।
ਅੱਛਾ।
ਠੀਕ ਹੈ ਐਡਮਿਟ ਕਾਰਡ ਆੰਦਾ, ਜਿੱਥੇ ਤੁਹਾਨੂੰ ਤੁਹਾਡਾ ਸੈਂਟਰ ਦੱਸਿਆ ਜਾਂਦਾ। ਸੈਂਟਰ ਤੁਹਾਡਾ ਕਿੱਥੇ ਵੀ ਪੈ ਸਕਦਾ ਏ। ਅੰਮ੍ਰਿਤਸਰ ਵੀ ਪੈ ਸਕਦਾ ਏ। ਹਨਾ ਤੁਹਾਡਾ ਸੈਂਟਰ ਸੁਸਾਇਟੀ ਜਾਂ ਤੁਹਾਡਾ ਸੈਂਟਰ ਕਿੱਥੇ? ਹਰਿਆਣਾ, ਯੂਪੀ- ਕਿੱਥੇ ਵੀ ਪੈ ਸਕਦੈ।
ਅੱਛਾ-ਅੱਛਾ।
ਕਿੱਥੇ ਵੀ ਪੇ। ਕਿਸੀ ਵੀ ਕਾਲਜ ਇਚ ਪੈ ਸਕਦਾ ਏ। ਕਿਸੀ ਵੀ ਸਕੂਲ ਵਿੱਚ ਪੈਸ ਕਿਸੀ ਵੀ, ਆਈ ਟੀ ਸੈਕਟਰ ਵਿੱਚ ਪੈ ਸਕਦਾ। ਕਿੱਥੇ ਵੀ ਪੈ ਸਕਦਾ ਤੁਹਾਡਾ ਕੋ -ਸੈਂਟਰ ਉੱਥੇ ਜਾ ਕੇ ਤੁਸੀਂ ਐਮ ਸੀ ਕਿੳਜ਼ ਬੇਸਡ ਨਲਾਈਨ ਬੀ ਟੀ ਦੈ ਮਤਲਬ ਗੰਭੀਰ ਈ। ਤੁਸੀਂ ਉਹ ਐਮ ਸੀ ਕਿਉ ਪੜ੍ਹਦੇ ਹੋ, ਫਿਰ ਤੁਹਾਡਾ ਮਹੀਨੇ ਦੇ ਅੰਦਰ ਇਹਦਾ ਆ ਰਿਜ਼ਲਟ ਆਂਦਾ ਏ।
ਠੀਕ ਹੈ।
ਠੀਕ ਏ, ਮਹੀਨੇ ਦੇ ਅੰਦਰ ਰਿਜ਼ਲਟ ਆ ਜਾਂਦਾ ਹੈ ਓਸ ਦੇ ਏਕਾਰਡਿੰਗ ਫਿਰ ਤੁਹਾੰਨੀ, ਤੁਹਾਡੇ ਕੋਲ ਜਿੰਨੀ ਸ, ਤੁਹਾਡਾ ਸਕੋਰ ਕਾਰਡ ਆਦਾਂ, ਜਿੰਨੀ ਸ ਸਕੋਰਿੰਗ ਤੁਹਾਡੀ ਹੁੰਦੀ ਐ, ਫਿਰ ਤੁਹਾਨੂੰ ਕੋਲਜ ਇਚ ਨਾ ਕਾਉਂਸਲਿੰਗ ਕਰਨੀ ਪੈਂਦੀ ਹੈ ਹਰ ਕੋਲਜ ਇਚ।
ਅੱਛਾ, ਕੋਂਸਲਿੰਗ ਵੀ ਕਰਨੀ ਏ ਮਤਲਬ ਹਰ ਕਾਲਜ 'ਚ ਤੁਹਾਨੂੰ ਬੈਸਟ ਜਿਹੜਾ ਬੈਸਟ ਲੱਗਦਾ, ਕਿ ਆਪਾ ਉੱਥੇ ਜਾ ਸਕਦੇ ਹਾਂ, ਓਵਰਲੇ 'ਚ ਹੀ ਜਾਂ ਫਿਰ ਸਾਰਿਆਂ 'ਚ ਹੀ ਪੋਸੀਬਲ
ਨਈ ਜਿਵੇਂ ਤੁਹਾਡਾ ਡਰੀਮ ਕੋਲਜ ਹੁੰਦਾ, ਜਿਵੇਂ ਮੇਰਾ ਡਰੀਮ ਕੋਲਜ ਸੀ। ਜੋ ਮੈਂ ਤੁਹਾਨੂੰ ਯੂਨੀਵਰਸਿਟੀ ਦੱਸੀ। ਸੀ। ਮੇਰੀ ਉਹ ਯੂਨੀਵਰਸਿਟੀ ਡਰੀਮ ਸੀ। ਤੇ ਮੈਂ ਉਹਦੇ ਅੰਦਰ ਕਾਂਸਲਿੰਗ ਪਾਈ। ਤੇ ਮੇਰਾ ਨਿਕਲ ਗਿਆ ਨੰਬਰ ਹੁਣ ਕਿਸਮਤ ਦੀ ਗੱਲ ਹੁੰਦੀ ਹੈ ਕਿਸੇ ਜਿਵੇਂ, ਅਗਰ ਤੁਹਾਡੀ ਕਿਸਮਤ ਦੀ ਵੀ ਨਹੀਂ ਪੜ੍ਹਾਈ ਦੀ ਗੱਲ ਹੁੰਦੀ ਏ ਕਿ ਅਗਰ ਤੁਸੀਂ ਸਕੋਰ ਅੱਛਾ ਕੀਤਾ ਤੁਹਾਨੂੰ ਯੂਨੀਵਰਸਿਟੀਨ ਮਿਲ ਜਾਏਗੀ।
ਅੱਛਾ ਅੱਛਾ।
ਹਾਂਜੀ, ਤੇ ਤੁਸੀਂ ਆਪਣਾ ਏਮ ਰੱਖੋ ਪਹਿਲੇ ਤਾਂ ਤੁਸੀਂ ਹੁਣ ਤੋਂ ਹੀ ਆਪਣਾ ਇੱਕ ਏਮ ਬਣਾ ਲਓ ਕਿ ਮੈਨੂੰ ਐ ਯੂਨੀਵਰਸਿਟੀ ਹੋਏਗਾ ਹੀ, ਤੁਸੀਂ ਹੁਣ ਟਵੈਲਥ ਤੋਂ ਬਾਅਦ ਕਰਨੀ ਕੀ ਹੈ ਜਾਂ ਹੁਣ ਤੁਸੀਂ ਕੀ ਕਰ ਰਹੇ ਹੋ।
ਹਾਂ, ਹਾਂ
ਤੁਹਾ, ਹਾਂ ਤੇ ਇਸ ਕਰਕੇ ਤੁਸੀਂ ਆਪਣਾ ਏਮ ਬਨਾਓ। ਕਿ ਮਤਲਬ ਕਿ ਹੁਨ ਤੁਹਾਨੂੰ ਕਿਹੜੇ ਕੋਲਜ ਵਿਚ ਜਾਨਾ? ਅਪਨਾ ਡਰੀਮ ਕਾਲਜ ਸਿਲੈਕਟ ਕਰੋ। ਔਰ, ਐਸਾ ਨਹੀਂ ਹੈ ਕਿ ਤੁਸੀਂ ਸੀ ਯੂਟੀ ਦੇ ਹੀ ਬੇਸ ਸਿਸ ਯੂਨੀਵਰਸਿਟੀ ਵੈਸੇ ਤੇ ਸੀ ਯੂ ਟੀ ਚ ਵੀ ਹੈਗੀਆ ਪ੍ਰਾਈਵੇਟ ਯੂਨੀਵਰਸਿਟੀ ਐਸੀ ਗੱਲ ਨੀ ਐ। ਤੁਸੀਂ ਉਹਦੇ ਚ ਵੀ ਆਪਣਾ ਏਮ ਰੱਖ ਸਕਦੇ ਹੋ। ਤੇ ਮੇਰੀ ਇਹ ਵੱਡੀ ਯੂਨੀਵਰਸਿਟੀ ਸੀ ਏਮ ਸੀ ਡਰੀਮ ਸੀ। ਤੇ ਮੈਂ ਇਹਦੇ ਲਈ ਟਰਾਈ ਕੀਤਾ ਤੇ ਮੇਰਾ ਹੋ ਗਿਆ।
ਹਾਂ ਇਹ ਤਾਂ ਵਧੀਆ, ਚਲੋ ਵਧੀਆ ਹੋਇਆ ਬਸ ਮੈਂ ਕਿਹਾ ਚਲੋ ਇਨਫੋਰਮੇਸ਼ਨ ਲੈਨੇ ਆ ਥੋੜ੍ਹੀ ਜੀ, ਕਿਉਕਿ ਮੈ ਘੱਟ ਹੀ ਰਿਸਰਚ ਕਰਦੀ ਯਾਂ ਮਤਲਬ ਹੁਣ ਜਿਵੇ ਨਾ। ਟਾਈਮ ਹੀ ਨੀ ਲੱਗਦਾ ਤੇ ਮੈਂ ਕਿਹਾ ਚਲੋ ਕਿਸੇ ਨੂੰ ਪੁੱਛ ਕੇ ਜਾਦਾ
ਜਦੋਂ ਤੁਹਾਡਾ ਟਾਈਮ, ਜਦੋਂ ਤੁਹਾਡਾ ਟਾਈਮ ਆਏਗਾ ਨਾ- ਮੇਰੇ ਨਾਲ ਗੱਲ ਕਰਨਾ ਮੈਂ ਤਾਨੂੰ ਅੱਛੀ ਸੁਜੈਸ਼ਨ ਅੱਛਾ ਡਿਸਕਸ਼ਨ ਤਹਾਡੇ ਨਾਲ ਕਰ ਸਕਦੀ ਆ, ਕਿਉਂਕਿ ਮੈਂ ਇਸ ਚੀਜ਼ ਤੇ ਪੂਰਾ ਸਾਲ ਈ ਲਾ ਲਓ, ਸਾਲ ਤੋਂ ਵੀ ਵੱਧ ਹੋ ਗਿਆ ਮੈਨੂੰ ਮੈਂ ਇਸ ਚੀਜ਼ ਦੇ ਪਿੱਛੇ ਲੱਗੀ ਹੋਈ ਆ।
ਅੱਛਾ ਅੱਛਾ ਹਾਂ ਇਹ ਤੇ ਹੈ, ਤੁਹਾਨੂੰ ਹੋ ਗਿਆ ਨਾ ਹੁਣ ਐਕਸਪੀਰੀੰਸ ਔਰ ਜਿਵੇਂ ਆਪਾਂ ਹੁਣ ਪੇਪਰ ਦ ਦੇਵਾਂਗੇ ਪਲੱਸ ਟੂ ਦੇ ਔਰ, ਮਤਲਬ ਜੈਨ ਫੈਬ 'ਚ ਸਾਡੇ ਪੇਪਰ ਪੇਪਰ ਹੁੰਦੇ ਏ ਸਟਾਰਟ। ਤੇ ਸਾਨੂੰ ਜੇਨ ਚੀ ਸੀ, ਯੂ, ਟੀ ਦੇਨਾ ਪਏਗਾ।
ਨਈ ਨਈ ਨਈ ਫੇਰ ਸੀ ਯੂ ਟੀ ਤੇ ਤੁਹਾਡਾ ਮਈ ਚ ਆ ਜਾਂਦਾ ਏ।
ਹ ਮਈ 'ਚ ਆ ਜਾਂਦਾ ਅੱਛਾ
ਹਾਂ ਮਈ ਆਦਾਂ, ਉਹ ਤਾਂ ਤੁਸੀਂ ਟੈਨਸ਼ਨ ਨਾ ਲੋ ਉਹ ਤੇ ਤਾੱਡੇ ਬੋਰਡ ਦਾ ਕੁਛ ਨੀ ਇਫੈਕਟ ਪਏਗਾ ਬਸ ਤੁਾਨੂੰ ਫੋਮ ਫਿਲ ਕਰਨਾ ਹੈ ਜਨਵਰੀ 'ਚ।
ਹਾਂ ਠੀਕ ਏ ਫੋਰਮ ਫਿਲ ਕਰਨਾ ਇੱਕ
ਹਾਂ ਫੋਰਮ ਫਿਲ ਤੁਸੀਂ ਜਨਵਰੀ ਚ ਕਰਨਾ ਏ। ਬਾਕੀ ਪੇਪਰ ਤੁਹਾਡੇ ਇਗਜ਼ਾਮ ਤੋਂ ਬਾਅਦ ਪੇਪਰ ਇਕਜ਼ਾਮ ਤੋਂ ਦੋ ਮਹੀਨੇ ਬਾਅਦ ਹੋਏਗਾ।
ਹਾਂ ਅੱਛਾ - ਅੱਛਾ, ਠੀਕ ਐ ਮਤਲਬ ਜਿਹੜਾ ਇਗਜ਼ਾਮ ਆਨਾ ਐਮ ਸੀ ਕਯੁ ਟਾਈਪ, ਉਹ ਆਪਾਂ ਬਾਅਦ ਚੋਂ ਦਵਾਂਗੇ।
ਉਹ ਤੁਸੀਂ ਬਾਅਦ ਚ ਦੋਗੇ ਉਹਦੀ ਤਾਨੂੰ ਮਤੱਲਬ ਔਰ ਜੋ ਅੋਦਾ ਸਿਲੇਬਸ ਏ ਸਿਲੇਬਸ ਤੁਹਾਡੀ ਕਲਾਸ ਟਵੈਲਥ ਏ ਪੂਰੀ।
ਹਾਂ ਹਾਂ ਮਤਲਬ ਟਵੈਲਥ ਦੇ ਬੇਸ ਤੇ ਹੀ ਆਂਦਾ ਨਾ।
ਹਾਂ, ਟਵੈਲਥ ਦੇ ਬੇਸ ਤੇ ਹੀ ਆਂਦਾ। ਅਗਰ ਤੁਹਾਡੀ ਟਵੈਲਥ ਅੱਛੀ। ਤੁਸੀਂ ਟਵੈਲਥ ਅੱਛੀ ਪੜ੍ਹੀ ਹੋਈ ਏ। ਕੀਤੀ ਹੋਈ ਤਾਂ ਤੁਸੀਂ ਡੈਫੀਨੇਟਲੀ ਕਲੀਅਰ ਕਰ ਜਾਓਗੇ ਤੁਹਾਡੇ ਸਕੋਰ ਕਾਰਡ ਵੀ ਅੱਛਾ ਆਏਗਾ।
ਹਾਂ। ਚਲੋ ਏ ਤੇ ਹੁਣ ਪਤਾ ਲੱਗ ਗਿਆ ਨਾ ਵੈਸੇ ਤਾਂ ਵੈਸੇ ਸੁਣਿਆ ਹੀ ਸੀ। ਕਿ ਸਾਰਾ ਪਲੱਸ ਟੂ ਬੇਸ ਈ ਆਂਦਾ। ਮਤਲਬ ਬੇਸਿਕ-ਬੇਸਿਕ ਔਰ ਵੈਸੇ ਵੀ ਸਮਝ ਹੋਣੀ ਚਾਹੀਦੀ ਏ ਸਾਰੀ।
ਹਾਂਜੀ, ਬਿਲਕੁਲ- ਬਿਲਕੁਲ। ਕੋਈ ਨੀ ਤੁਸੀਂ ਜਾ ਵੈਸੇ ਵੀ ਅਸੀਂ ਤਾਂ ਬੜਾ ਆਪਣਾ ਮੇਰਾ ਤੇ ਬੜਾ ਦਿਮਾਗ ਖ਼ਰਾਬ ਹੋਇਆ। ਮੇਰੇ ਪੇਰੈਂਟਸ ਦਾ ਮੇਰੇ ਮੰਮਾ-ਪਾਪਾ ਤੇ ਬਿਲਕੁਲ ਐਵੇਂ ਹੋ ਜਾਂਦੇ ਨੇ ਕਿ ਮਤਲਬ ਕੀ ਕਰੀਏ ਹੁਨ? ਕੀ ਕਰੀਏ? ਬਹੁਤ ਮੁਸ਼ਕਿਲ ਨਾਲ ਬੜੇ ਸੋਚ ਅਸੀਂ ਕਿਉਂਕਿ ਦੇਖੋ ਇੱਕ ਮਿਡਲ ਕਲਾਸ ਫੈਮਲੀ ਵਾਸਤੇ ਬੋਹਤ ਵੱਡੀ ਗੱਲ ਹੁੰਦੀ ਏ।
ਬੋਹਤ ਹਾਂ ਏ ਤੇ ਹੈ ਬਹੁਤ ਵੱਡੀ ਗੱਲ ਏ ਔਰ ਸੋਚ-ਸੋਚ ਕੇ ਕਿ ਆਪਾਂ ਕੋਈ ਗਲਤ ਹੈ ਨਾ ਯੂਨੀਵਰਸਿ ਜਿਨਾਂ ਚਲੇ ਜੀਆਂ ਕੋਲੇਜ ਇਹ ਵੀ ਹੁੰਦਾ ਕਿ ਖਰਚਾ ਸਾਡਾ ਕਿੰਨਾ ਹੋ ਰਿਆ
ਸਬ ਦਾ ਬਜਟ ਵੀ ਹੁੰਦਾ ਅਪਨਾ ਹੈਨਾ, ਬੱਸ ਓ ਹੀ ਗੱਲ ਨੂੰ ਤੁਸੀਂ
ਹਾਂ।
ਬੈਸੇ ਸਹੀ ਤੁਸੀਂ ਮੇਰੇ ਨਾਲ ਗੱਲ ਕਰਨਾ ਮੈਂ ਤਾਨੂੰ ਅੱਛੀ ਗਾਈਡ ਲਾਇਨਸ ਦੇ ਸਕਦੀ ਆ ਬਟ ਤੁਸੀਂ ਆਪਣੇ ਆਪ ਨੂੰ ਵੀ ਪ੍ਰਿਪੇਅਰ ਕਰਕੇ ਰੱਖਣਾ ਯਾਂ ਆਪਣੇ ਆਪ ਨੂੰ ਪਹਿਲੇਾਂ ਹੀ ਪ੍ਰੀਪਲਾਨ ਕਰਕੇ ਰੱਖਣਾ ਚੀਜ਼ਾਂ ਹਨਾ ਬਾਅਦ ਚੋਂ ਇਹ ਨਾ ਹੋਏ ਕਿ ਹਣ ਤਾਂ ਪੀ ਮੂਵਮੈਂਟ ਤੇ'ਤੁਸੀਂ ਡਿਸੀਜ਼ਨਸ ਲਓ ਅਪਨੇ।
ਹਾਂ ਡਿਸੀ - ਨਾਲ ਲੈ ਪਾਈਏ ਹਾਂ ਮਤਲਬ ਦਿਮਾਗ ਚ ਇੱਕ ਚੀਜ਼ ਰੱਖ ਲਓ ਕਿ ਤੁਸੀਂ ਕਰਨਾ ਕੀ ਹੈ ਔਰ ਕਿਵੇਂ ਕਰਨਾ ਤਾਨੂੰ ਤੁਹਾਡੇ ਕੋਲ ਆਈਡੀਆਜ਼ ਹੋਣੇ ਚਾਹੀਦੇ ਨੇ।
ਹਾਂ ਹਾਂਜੀ, ਤੇ ਮੈਂ ਤੇ ਸ਼ੁਰੂ ਤੋਂ ਹੀ ਮੇਰਾ ਸੀ ਕਿ, ਮੈਨੂੰ ਇਹ ਡਿਗਰੀ ਲੈਣੀ ਹੈ, ਇਹ ਕੋਲੇਜ ਲੈਣਾ ਹੈ।
ਇਹ ਖੋਲਣਾ, ਮੈਨੂੰ ਇਸ ਚੀਜ਼ ਵਾਸਤੇ ਇਹ ਚੀਜ਼ ਫੜਨੀ ਏ।
ਹਾਂ ਇਹ ਤੇ ਹੈ।
ਮੈਂ ਉਸ ਚਲੀ ਸੀ। ਉਹੀ ਰੋਡ ਤੇ ਚਲੀ ਸੀ ਤੇ ਮੈਂ ਅਗਰ ਮੇਰਾ ਇੱਕ ਚੀਜ਼ ਤੇ ਫੋਕਸ ਸੀ। ਫਿਰ ਦੇਖੋ ਬਾਕੀ ਕਿਸਮਤ ਦੀ ਵੀ ਗੱਲ ਹੁੰਦੀ ਏ ਜੇ ਰੱਬ ਤੋ ਤੁਸੀਂ ਕੁੱਛ ਮੰਗ ਰਹੇ ਹੋ। ਤੇ ਉਹ ਜਿਦ ਜੇ ਤੁਹਾਡੇ ਲਈ ਸਹੀ ਏ ਤੇ ਉਹ ਤੇ ਫੇਰ ਤੁਹਾਡੇ ਕੋਲ, ਕੋਲ ਚੱਲ ਕੇ ਖੁਦ ਤੇ ਆਏਗਾ
ਹਾਂ ਇਹ ਤੇ ਹੈ ਮਤਲਬ ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਆਪਾਂ ਕੀ ਕਰਨਾ ਔਰ ਵੈਸੇ ਵੀ ਅਗਰ ਕੰਨਫਿਊਜ਼ ਰਵਾਂਗੇ ਤਾਂ ਓਵੀਅਸਲੀ ਅਹ ਜ਼ਿਆਦਾ ਉਹ ਦਿੱਕਤ ਪੈਦਾ ਹੋਏਗੀ। ਕਿ ਆਪਾਂ, ਕਿੱਦਾਂ ਕਰਨਾ ਹੈ?
ਹਾਂਜੀ, ਬਿਲਕੁਲ-ਬਿਲਕੁਲ। ਚਲੋ ਕੋਈ ਨੀ ਜੀ ਤੁਸੀਂ ਆਣਾ ਫੇਰ ਮੈਂ ਤੁਹਾਨੂੰ ਹੋਰ ਦਸਾਈ
ਹਾਂਜੀ-ਹਾਂਜੀ, ਬੈ ਕੇ ਗੱਲ ਕਰਾਂਗੇ, ਕਿਸੇ ਦਿਨ ਬੈਠ ਕੇ ਚਲੋ ਠੀਕ ਐ। ਸਤਿ ਸ਼੍ਰੀ ਅਕਾਲ।